ਹੈਲੋ।
ਹੈਲੋ।
ਹੈਲੋ।
ਹੈਲੋ।
ਹਾਂਜੀ, ਆ ਰਹੀ ਆਵਾਜ਼ ਬੋਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਹੋਰ ਘਰ ਸਭ ਠੀਕ?
ਹਾਂਜੀ- ਹਾਂਜੀ।
ਓਕੇ, ਹੋਰ।
ਹਾਂਜੀ ਆਪਣਾ ਅੱਜ ਟੋਪਿਕ ਹੈਗਾ ਜੀ ਆਪਣੇ ਜਿਹੜੀ ਸ਼ੋਪਿੰਗ ਕਰਦੇ ਨਾ ਔਨਲਾਈਨ ਸ਼ੋਪਿੰਗ ਹੋ ਗਈ ਉਹ।
ਹਾਂਜੀ, ਹਾਂਜੀ, ਜੀ ਜੀ ਤੁਸੀਂ ਕਦੀ। ਤੁਸੀਂ ਕਿਹੜੀ ਸ਼ੋਪਿੰਗ ਜ਼ਿਆਦਾ ਪ੍ਰੈਫਰ ਕਰਦੇ ਹੋ?
ਦੇਖੋ ਜੀ, ਮੈਂ ਤਾਂ ਸਭ ਕੁਛ ਓਫਲਾਈਨ ਹੀ ਕਰਦਾ ਜੀ।
ਜੀ ਨਹੀਂ ਤੁਹਾਡੇ ਹਿਸਾਬ ਨਾਲ ਕਿਹੜੀ ਸ਼ੋਪਿੰਗ ਜ਼ਿਆਦਾ ਅੱਛੀ ਹੈ।
ਦੇਖੋ ਜੀ, ਹੁਣ ਤਾਂ ਸਭ ਤੋਂ ਬਚਤ ਹੋਵੇ ਤਾਂ। ਅੱਜ ਦੀ ਤੱਕ ਮੰਨ ਕੇ ਚਲੋ ਤਾਂ ਔਨਲਾਈਨ ਸਹੀ ਹੈ ਕਿਉਂਕਿ ਇੱਕ ਤਾਂ ਪ੍ਰੋਡਕਟ ਸਸ। ਅੱਜ ਮਿਲਦੇ ਹੈ। ਤੇ ਆਪਾਂ ਨੂੰ ਬਾਹਰ। ਜਾਣਾ ਵੀ ਨਹੀਂ ਪੈਂਦਾ ਤੇ ਔਨਲਾਈਨ ਸ਼ੋਪਿੰਗ ਦਾ ਫਾਇਦਾ ਹੈ ਕਿ ਮੰਨ ਲਓ। ਆਪਾਂ ਕੋਈ ਔਡਰ ਕੀਤਾ ਸਮਾਨ ਤਾਂ ਆਪਾਂ ਨੂੰ ਘਰੇ ਲਿਆ ਕੇ ਦਿੰਦੇ ਹੈ ਉਹ।
ਹਾਂ ਬਿਲਕੁਲ- ਬਿਲਕੁਲ ਮੈਂ ਵੀ ਔਨਲਾਈਨ ਹੀ ਜ਼ਿਆਦਾ।
ਮਤਲਬ ਆਪਣਾ, ਮਤਲਬ ਟਾਈਮ ਬਚ ਰਿਹਾ ਹੈ।
ਹੂੰ ਔਰ ਇੱਕ ਦੂਸਰੀ ਗੱਲ ਗਰਮੀ ਜਾਣਾ ਨੀ ਪੈਂਦਾ ਹੈ ਬਾਹਰ।
ਹਾਂਜੀ- ਹਾਂਜੀ ਆਪਾਂ ਨੂੰ ਮਤਲਬ ਆਪਣਾ ਤਾਂ ਪੂਰਾ ਦਿਨ ਬਚਦਾ ਆਪਣਾ ਉਹ ਤਾਂ ਕੀ ਹੈ ਜੀ।
ਬਿਲਕੁਲ -ਬਿਲਕੁਲ ਔਰ ਅਗਰ ਅਸੀਂ। ਬਜ਼ਾਰੋਂ ਸਮਾਨ ਖਰੀਦਣੇ ਆ ਤੇ ਫੇਰ ਕਿੰਨੀ ਦਿੱਕਤ ਹੁੰਦੀ ਹੈ। ਪਹਿਲੇ ਧੁੱਪ 'ਚ ਬਾਹਰ ਜਾਓ।
ਹੂੰ।
ਫੇਰ ਜਾ ਕੇ ਪਸੰਦ।
ਉਹ ਵੀ ਹੈਗਾ ਨਾ, ਉਹ ਵੀ ਹੈਗਾ ਨਾ ਆਪਾਂ ਨੂੰ ਜਿਵੇਂ। ਦਸ ਚੀਜ਼ਾਂ ਲੈਣੀਆਂ ਹੈ ਤਾਂ ਆਪਾਂ ਨੂੰ ਦਸ ਦੁਕਾਨਾਂ ਜਾਣਾ ਪਊਗਾ ਆਪਾਂ ਨੂੰ।
ਹਾਂ, ਬਿਲਕੁਲ- ਬਿਲਕੁਲ।
ਆਪਾਂ ਨੂੰ ਦਸ ਦੁਕਾਨਾਂ ਜਾਣਾ ਹੈ ਤਾਂ ਆਪਾਂ ਨੂੰ ਪੂਰਾ ਦਿਨ ਲੱਗ ਜੂਗਾ ਤੇ। ਆਪਣਾ ਤੇਲ ਵੀ ਬਲੂਗਾ। ਆਪਣਾ ਟਾਈਮ ਵੀ ਖਰਾਬ ਹੋਵੇਗਾ। ਆਪ ਨੂੰ ਮੰਨ ਲੳ ਕੋਈ ਵਰਕ ਜੋਬ ਕਰਦੇ ਆ ਤਾਂ ਆਪਾਂ ਨੂੰ ਛੁੱਟੀ ਲੈਣੀ ਪਊਗੀ।
ਬਿਲਕੁਲ।
ਇਸ ਕਰਕੇ ਨਾ, ਉਵੇਂ ਤਾਂ, ਮੈਨੂੰ ੳਨਲਾਈਨ ਹੀ ਵਧੀਆ ਲੱਗਿਆ। ਮਗਰ ਉਵੇਂ ਵੇਖੇ ਨਾ, ਤਾਂ ਔਫਲਾਈਨ ਸਹੀ ਹੈ।
ਲੇਕਿਨ ਔਨਲਾਈਨ ਦਾ ਵੀ ਫਾਇਦਾ ਹੁੰਦਾ ਨਾ ਤੁਹਾਨੂੰ ਦੇਖੋ ਬਾਹਰ ਧੁੱਪ ਵਿੱਚ ਨਹੀਂ ਜਾਣਾ ਪੈ ਰਿਹਾ ਹੈ। ਦਸ ਦੁਕਾਨਾਂ ਤੇ ਘੁੰਮਣਾ ਨੀ ਪੈ ਰਿਹਾ ਹੈ। ਇੱਕ ਲੇਟੈਸਟ ਫੈਸ਼ਨ ਮਿਲ ਰਿਹਾ ਹੈ।
ਹਾਂ ਉਹ ਵੀ ਹੈ। ਜੀ ਲੇਟੈਸਟ ਫੈਸ਼ਨ ਮਿਲ ਰਿਹਾ ਤੇ। ਆਪਾਂ ਨੂੰ ਮਤਲਬ ਇੱਕ ਜਿਹੜੇ ਪੈਸਿਆਂ ਦੀ ਬੱਚਤ ਵੀ ਹੋ ਰਹੀ ਹੈ। ਜੀ ਉਹ ਤੁਸੀਂ ਵੇਖਿਆ। ਹੋਣਾ ਕਿ ਆਪਾਂ ਪਹਿਲਾਂ ਫਸਟ ਔਡਰ ਕਰਦੇ ਹਾਂ। ਸੈਕਿੰਡ ਔਡਰ ਕਰਦੇ ਹਾਂ। ਕੋਈ ਮਾਲ ਔਡਰ ਕਰਦੇ ਹਾਂ ਤਾਂ। ਔਨਲਾਈਨ ਦਾ ਸਿਸਟਮ ਹੈ। ਕਿ ਆਪਾਂ ਨੂੰ ਥੋੜ੍ਹੇ ਬਹੁਤ ਕੈਸ਼ ਵੈ ਕੈਸ਼ਬੈਕ ਮਿਲ ਜਾਂਦਾ ਹੈ। ਔਰ ਤਾਂ ਕੀ ਹੈ।
ਹਾਂ- ਹਾਂ।
ਹੋਰ ਵੀ ਇਹ ਜਿਹੇ ਹੈ। ਅੰਦਰ ਹੈਗੇ ਜਿਵੇਂ ਆਪਣੀਆਂ ਹਾਂ, ਜੇ ਆਪਣੇ ਕੋਲ ਕਾਰਡ ਪਈਆ ਆਪਾਂ ਕਾਰਡ ਲਾਈਏ ਤਾਂ ਕਾਰਡ ਦੇ ਔਫਰ ਮਿਲ ਜਾਂਦਾ ਆਪਾਂ ਨੂੰ।
ਬਿਲਕੁਲ- ਬਿਲਕੁਲ।
ਮੈਨੂੰ ਉਵੇਂ ਤਾਂ ਸਹੀ ਮੰਨੇ ਤਾਂ ਔਨਲਾਈਨ ਵਧੀਆ ਲੱਗਿਆ ਹੈ।
ਦੁਕਾਨ ਤੇ ਵੀ ਅਗਰ ਬੰਦਾ ਲੈਣ ਜਾਂਦਾ ਹੈ। ਫਿਰ ਦਸ ਦੁਕਾਨਾਂ ਘੁੰਮਣੀਆਂ ਪੈਂਦੀਆਂ ਗਰਮੀ ਵਿੱਚ ਜਾਏਗਾ। ਟਾਈਮ ਖ਼ਰਾਬ ਹੋ ਰਿਹਾ ਹੈ। ਉਹਦਾ ਗਰਮੀ ਜਾ ਰਿਹਾ ਹੈ। ਦਸ ਦੁਕਾਨਾਂ ਘੁੰਮ ਰਿਹਾ ਹੈ। ਕੁਛ ਪਸੰਦ ਨਹੀਂ ਆ ਰਿਹਾ ਹੈ। ਫੇਰ ਦੁਕਾਨ ਤੋਂ ਵੈਸੀ ਬਾਹਰ ਆਓ।
ਮਤਲਬ, ਰੇਟ ਨਹੀਂ ਸਹੀ ਮਿਲਦੇ ਇੱਕ ਤਾਂ।
ਹਾਂ- ਹਾਂ ਬਿਲਕੁਲ।
ਇਸ ਦੁਕਾਨੇ 'ਚ ਜਾਈਏ। ਤਾਂ ਪੰਜਾਹ ਰੁਪਏ ਆ। ਅਗਰ ਦੁਕਾਨੇ ਜਾਈਏ ਸਾਠ, ਸੱਤਰ ਰੁਪਏ ਆ।
ਬਿਲਕੁਲ -ਬਿਲਕੁਲ ਸਹੀ ਕਹਿ ਰਹੇ। ਬਿਲਕੁਲ ਸਹੀ ਕਹਿ ਰਹੇ ਹੋ। ਅਗਰ ਵੈਸੇ ਵੀ ਪਾਓ ਤੋਲ ਵੀ ਕਰ ਲਈਏ ਬਟ ਦੁਕਾਨਦਾਰ ਤਾਂ ਬਿਲਕੁਲ ਪਾਓ ਤੋਲ ਨੀ ਕਰਦੇ। ਪਰ ਆਨਲਾਈਨ ਤੋਂ ਜ਼ਿਆਦਾ ਪੈਸੇ ਨਾ ਆਫਲਾਈਨ ਵੀ ਲੈਂਦੇ ਨੇ। ਆਨਲਾਈਨ ਨਾ ਅਸੀ, ਇਕਦਮ ਜਾਇਜ਼ ਰੇਟ ਮਿਲਦੇ ਨੇ, ਬਟ ਔਫਲਾਈਨ ਕਈ ਵਾਰਾਂ ਮਤਲਬ ਕੇ ਰੇਟ ਹਾਈ ਲਗਾ ਦਿੰਦੇ ਨੇ।
ਬਿਲਕੁਲ ਸਹੀ ਐ ਜੀ। ਆਪਾਂ ਔਨਲਾਈਨ ਸਮਾਨ ਲੈਂਦੇ ਹਾਂ, ਆਪਾਂ ਨੂੰ ਪਤਾ ਹੁੰਦਾ ਹੈ। ਕਿ ਮਤਲਬ ਕਿ ਆਪਾਂ ਮਤਲਬ ਫਾਲਤੂ ਤੋਂ ਪੈਸੇ ਨਹੀਂ ਦਿੱਤੇ ਆਪਾਂ। ਰੇਟ ਸਹੀ ਸੀਗਾ ਉਹ ਰੇਟ ਆਪਾਂ ਸਹੀ ਰੇਟ ਦਿੱਤਾ ਆਪਾਂ।
ਹਾਂ, ਬਿਲਕੁਲ- ਬਿਲਕੁਲ।
ਹਮ। ਹੁਣ ਆਪਾਂ ਮਤਲਬ ਆਫਲਾਈਨ ਸਮਾਨ ਲਈਏ। ਉਹ ਤਾਂ ਆਪ ਰੇਟ ਦੱਸ ਦੂਗਾ ਕਿ ਪੰਜ ਸੌ ਦਾ ਸਮਾਨ ਹੈਗਾ। ਆਪਾਂ ਨੂੰ ਲੱਗਦਾ ਹੈ ਕਿ ਸਾਢੇ ਚਾਰ ਸੌ ਜਾਂ ਪੰਜ ਸੌ ਦੀ ਰਿਪੀਆ ਹੋਊਗਾ ਹੋਰ ਤਾਂ ਕੀ ਹੈ ਮਗਰ ਆਨਲਾਈਨ ਵੇਖੀਏ ਤਾਂ ਆਪਾਂ। ਪਤਾ ਲੱਗੂਗਾ ਕਿ ਇਹਦਾ ਰੇਟ ਦੋ ਸੌ ਰੁਪਈਏ ਹੈ।
ਹਮ, ਸਹੀ ਗੱਲ ਹੈ। ਬਿਲਕੁਲ ਸਹੀ ਗੱਲ।
ਹਾਂਜੀ।
ਬਿਲਕੁਲ ਬਿਲਕੁਲ ਠੀਕ ਹੈਗਾ ਐ।
ਕੁਛ ਵੀ ਸਮਾਨ ਲੈਂਦੇ ਆ ਨਾ, ਔਨਲਾਈਨ ਈ ਲੈਂਨੇ ਆ ਅਸੀਂ ਤਾਂ। ਕੱਪੜੇ ਹੋ ਗੇ ਰਾਸ਼ਨ ਹੋ ਗਿਆ ਕੋਈ ਛੋਟਾ ਮੋਟਾ ਘਰ ਦਾ ਸਮਾਨ ਹੋ ਗਿਆ, ਜਿੰਨਾ ਵੀ ਐ।
ਬਿਲਕੁਲ ਸਹੀ ਕਰਦੇ ਓ, ਅਸੀਂ ਮੈਂ ਵੀ ਜ਼ਿਆਦਾ ਪ੍ਰੈਫਰ ਔਨਲਾਈਨ ਈ ਕਰਨੀ ਆਂ। ਔਫਲਾਈਨ ਬਹੁਤ ਘੱਟ ਲੈਂਨੀ ਆਂ, ਜੇ ਅਰਜੈਂਟ ਏ, ਟਾਈਮ ਨਹੀਂ ਏ ਜਾਣਾ ਕਿਧਰੇ ਤੇ ਫਿਰ ਔ-ਔਫਲਾਈਨ ਲੈਣਾ ਸੋਚਦੀ ਆਂ। ਬਟ ਅਗਰ ਟਾਈਮ ਬਹੁਤ ਸਾਰਾ ਟਾਈਮ ਏ ਜੇ ਔਨਲਾਈਨ ਲੇਟਸਟ ਫੈਸ਼ਨ ਮਿਲ ਜਾਂਦੈ, ਕੁਛ ਸੇਲਸ ਮਿਲ ਜਾਂਦੇ ਨੇ, ਕੁਛ ਔਫਰ ਮਿਲ ਜਾਂਦਾ ਐ।
ਹਾਂਜੀ ਹਾਂਜੀ ਉਹ ਤਾਂ ਹੈ ਈ ਐ ਜੀ, ਔਫਰ ਤਾਂ ਮਿਲਦੇ ਐ ਜੀ।
ਹੁਣ ਔਫਲਾਈਨ ਈ ਔਨਲਾਈਨ ਈ ਮੰਗਾਂਨੀ, ਲਾਈਕ ਕੱਪੜੇ ਹੋ ਗੇ ਨਾ, ਕੱਪੜੇ ਹੋ ਗੇ ਉਤਲਾ ਹੋਮ ਡਕੋਰ ਹੋ ਗਿਆ। ਤੇ ਪਤਾ ਆਨਲਾਈਨ ਸਮਾਨ ਅਗਰ ਤੁਸੀਂ ਲੈਂਦੇ ਹੋਮ ਡੇਕੋਨ ਬਹੁਤ ਅਫੋਰਡੇਬਲ ਪ੍ਰਾਈਸ ‌ਮਿਲ ਜਾਂਦਾ। ਬੋਹ ਸਸਤਾ ਮਿਲ
ਹਾਂਜੀ ਉਹ-ਉਹ ਵੀ ਹੈ ਜੀ ਮੈਂ ਤਾਂ ਮੇਰੀ ਨਾਲ ਸਕੂਟੀ ਸਕੂਟਰੀ ਸੀਗੀ ਮੇਰੇ ਕੋਲ ਉਹਦੀ ਬੈਟਰੀਆਂ ਖਰਾਬ ਹੋ ਗਈ ਸੀਗੀ ਇੱਥੇ ਮੈਂ ਔਫਲਾਈਨ ਬਹੁ ਦੁਕਾਨਾਂ ਜਾ ਕੇ ਆਇਆ ਸੀਗਾ ਕਹਿ ਰਹੀ ਸੀ ਪੰਜ ਹਜ਼ਾਰ ਦੀ ਹੈ। ਕੋਈ ਕਹਿ ਰਿਹਾ ਸੀ ਪਚਵਨ ਸੌ ਦੀ ਹੈ ਤੇ ਕੋਈ ਕਹਿ ਰਿਹਾ ਛੇ-ਛੇ ਹਜ਼ਾਰ ਦੀ ਹੈ ਮੈਂ ਫਿਰ ਵੇਖਿਆ ਕਿ ਔਨਲਾਈਨ ਮੰਗਾਲਿਆ ਮੈਂ ਔਨਲਾਈਨ ਵੇਖਿਆ ਤਾਂ ਉਹ ਦੋ ਹਜ਼ਾਰ ਦੀ ਸੀਗੀ।
ਫਿਰ ਫਾਇਦਾ ਹੋ ਗਿਆ ਨੀ ਹੋ ਗਿਆ।
ਹੁਣ ਦੇਖੋ ਮੇਰੇ ਤਿੰਨ ਹਜਾਰ ਦਾ ਫਾਇਦਾ ਹੋ ਗਿਆ ਮੈਨੂੰ
ਹਾਂ ਬਹੁਤ ਸਾਰੇ ਲੋਕ ਬੋਲਦੇ ਨੇ ਕਿ ਆਨਲਾਈਨ ਨਾ ਸਕੈਮ ਹੁੰਦਾ ਕਈ ਵਾਰ ਹੁੰਦਾ ਸਕੈਮ ਆਨਲਾਈਨ
ਮਤਲਬ ਉਹਨਾਂ ਸਕੈਮ ਤੋਂ ਹਾਂਜੀ ਤੁਹਾਡੀ ਗੱਲ ਸਹੀ ਹੈ ਜੀ ਓਨਾਂ ਸਕੈਮ ਹੋ ਰਿਹਾ ਮਗਰ ਜਿਹੜੇ ਸਰਕਾਰ ਐਪ ਹੈਗੇ। ਜਿਹੜੇ ਸਹੀ ਐਪ ਹੈ ਜਿਹੜੇ ਸਾਰੇ ਯੂਜ ਕਰਦੇ ਐ। ਉਹਨਾਂ 'ਚੋਂ ਬੰਦਾ ਸਮਾਨ ਮੰਗਾਵੇ ਨਾ ਕੋਈ ਕੋਈ ਸਕੈਮ ਨਹੀਂ ਹੁੰਦਾ।
ਹੂੰ- ਹੂੰ ਸਹੀ ਗੱਲ ਏ।
ਅੱਜ ਕੱਲ੍ਹ ਨਾ ਹਰ ਕੋਈ ਬੰਦੇ ਨੇ ਆਪ ਦੀ ਐਪ ਨਾ ਰੱਖੀ ਹੈ ਸ਼ੋਪਿੰਗ ਬਾਰੇ ਉਹ, ਕਿਸੇ ਨੇ ਲਿੰਕ ਕਿਸੇ ਨੇ, ਲਿੰਕ ਬਣਾ ਰੱਖੀ ਐ, ਕਿਸੇ ਨੇ ਖਿੱਚ ਬਨਾ ਰੱਖਿਆ ਸੀਗਾ। ਉਹ ਤੋਂ, ਆਪਾਂ ਕੁਛ ਮੰਗਵਾਵਾਂਗੇ, ਉਹ ਤੋਂ ਤਾਂ ਫਰੋਡ ਹੋਊਗਾ ਹੀ ਫਿਰ।
ਹਾਂ, ਸਹੀ ਗੱਲ ਮੈਂ ਵੀ ਐਸੀ ਮੇਰੇ ਨਾਲ ਵੀ, ਐਸੇ ਈ ਫਰੋਡ ਹੋਇਆ ਸੀ। ਮੈਂ ਵੀ ਇੱਕ ਲਿੰਕ ਤੋਂ ਹੀ ਮੰਗਾਇਆ ਸੀ। ਮੈਨੂੰ ਪਤਾ ਨੀ ਸੀ, ਪਹਿਲੇ ਮੈ ਉਨ੍ਹਾਂ ਨੂੰ ਕਰ ਲਈ ਸੀ, ਮੈਂਨੇ ਲਿੰਕ ਤੋਂ ਮੰਗਵਾਇਆ ਸੀ, ਮੇਰੇ ਦੋ ਹਜ਼ਾਰ ਕਈ ਵੇਸਟ ਹੋਏ ਸੀ, ਐਸੇ।
ਉਹ ਵੇਖਲੋ, ਮਗਰ ਉਹਨਾਂ ਚ ਆਪਾਂ ਕੋਈ ਕੰਪਲੇਂਟ ਵੀ ਨਹੀਂ ਕਰ ਸਕਦੇ।
ਹਾਂ, ਕੰਪਲੇਂਨ ਵੀ ਨਹੀ ਕਰ ਸਕਦੇ, ਸਭ ਤੋਂ ਵੱਡੀ ਗੱਲ। ਉਹਨਾਂ ਦੀ ਆਈਡੀਆਂ ਮੋਬਾਇਲ ਨੰਬਰ ਸਬ ਫੇਕ ਹੋ ਜਾਂਦੇ ਨੇ ਜਦ ਤੱਕ ਤੁਹਾਡੇ ਕੋਲ ਤੁਹਾਡਾ ਪ੍ਰੋਡਕਟ ਨਹੀਂ ਆ ਰਿਹਾ ਤਦ ਤ ਤੁਡਾ ਫੋਹਨ ਚੁੱਕਦੇ ਨੇ ਓ ਅਗਰ ਤੁਹਾਡੇ ਕੋਲ ਤਵਡਾ ਸਮਾਨ ਆ ਗਿਆ ਔਰ ਸਮਾਨ ਖ਼ਰਾਬ ਹੋਇਆ ਤੇ ਓਹਨੇ ਫ਼ੋਨ ਨੀ ਚੁੱਕਣਾ।
ਹਾਂਜੀ ਉਹ ਉਠਾਉਂਦੇ ਨੇ ਜੀ ਫੋਨ ਕਿਉਂਕਿ ਉਹ ਫਰੋਡ ਹੁੰਦੇ ਆ ਜੀ ਉਹ।
ਹਾਂ ਉਹੀ ਤੇ ਫਰੋਡ ਵਾਲੇ ਵੀ ਉਠਾਂਦੇ ਬਾਕੀ ਇਸ ਐਪਲੀਕੇਸ਼ਨ ਨੇ ਕਾਫੀ ਸਾਰੀਆਂ ਤੇ ਉਹ ਠੀਕ ਨੇ।
ਹਾਂਜੀ-ਹਾਂਜੀ ਕਈ ਐਪਲੀਕੇਸ਼ਨ ਹੈਗੀ ਸ਼ੋਪਿੰਗ ਵਾਸਤੇ ਐਮਾਜੋਨ ਹੋ ਗਿਆ। ਫਲਿੱਪਕਾਰਡ ਹੋ ਗਈ ਮੀਸ਼ੋ ਹੋ ਗਿਆ। ਫਲਿਪਕਾਰਡ ਹੋ ਗਿਆ, ਇਹ ਜਿਹੜੇ ਸਰਕਾਰੀ ਐਪ ਐ। ਇਹ, ਸਾਰੇ ਸਰਕਾਰੀ ਐਪ ਐ।
ਹਮ।
ਇਹਨਾਂ 'ਚ ਮੈੰਨੇ ਜਿੰਨੀ ਵਾਰ ਮੈਂ ਸਮਾਨ ਮੰਗਾਇਆ ਐ ਨਾ, ਸਾਰਾ ਮੇਰੇ ਕੋਲ ਪਹੁੰਚਿਆ ਸਮਾਨ।
ਹਾਂ, ਬਿਲਕੁਲ ਮੈਂ ਵੀ ਕਾਫੀ ਸਾਰੀ ਔਨਲਾਈਨ ਸ਼ੋਪਿੰਗ ਕਰਦੀ ਹਾਂ। ਸਮਾਨ ਠੀਕ ਆਉਂਦਾ, ਰਿਟਰਨ ਵੀ ਕਰ ਸਕਦੇ ਹੋ, ਈਜ਼ਲੀ। ਵਾਪਸ ਵੀ, ਕਰ ਲੈਂਦੇ ਨੇ ਸਮਾਨ, ਅਗਰ ਕੋਈ ਪ੍ਰੋਬਲਮ ਹੁੰਦੀ ਐ ਤੇ।
ਆਪਾਂ, ਜਿਵੇਂ ਓਨਲਾਈਨ ਮੰਗਾਦੇ ਨਾ, ਜਿਵੇਂ ਔਫਲਾਈਨ ਵੀ ਥੋੜ੍ਹਾ ਬਹੁਤ ਤੁਹਾਨੂੰ ਮੈਂ ਸਹੀ ਦੱਸਾਂ ਅਤੇ ਫੇਰ ਬੀ ਜਿਹੜੀ ਆਪਾਂ ਕੱਪੜੇ ਕੁੱਪੜੇ ਵਗੈਰਾ ਲੈਂਨੇਂ ਆ ਨਾ
ਹਮ
ਉਹ ਤੁਸੀ ਨਾ ਲੈ ਕੇ ਵੇਖਿਯੋ ਤੁਹਾਨੂੰ ਕੁਆਲਿਟੀ ਜਿਹੜੀ ਹੈਗੀ ਨਾ ਤੁਹਾਨੂੰ ਉਹ ਥੋ ਨੀਂ ਮਿਲੂਗੀ ਵਧੀਆ।
ਬਿਲਕੁਲ ਬਿਲ ਹਾਂ ਐਹ ਤੇ ਹੈ ਹੀ ਏ। ਐਹ ਤੇ ਸਹੀ ਗੱਲ ਏ
ਔਨਲਾਈਨ ਆਪਾਂ ਔਨਲਾਈਨ ਕਹਿੰਦੇ ਹਾਂ ਮਗਰ ਸਹੀ ਹੈ ਮਗਰ ਜਿਹੜੇ ਮਤਲਬ ਹੋਰ ਚੀਜ਼ਾਂ ਹੈਗੈ ਨਾ ਜਿਵੇਂ ਕੋਟ ਹੋ ਗੇ ਜਿਸਸਾਂ ਹੋ ਗੀਆਂ ਹੋਰ ਕੋ ਜਿਹੜੀ ਬਦਾਮ ਵਗੈਰਾ ਹੋ ਗੇ ਹੋਰ ਕੁਝ ਚੀਜ਼ਾਂ ਹੈਗੀਆਂ ਨਾ ਜਿਹੜੀ ਜੇ ਡਰਾਈ ਫਰੂਟ ਹੈਗੇ।
ਬਿਲਕੁਲ ਬਿਲਕੁਲ ਸਹੀ ਗੱਲ ਕਹਿੰਦੇ ਪਏ ਹੋ ਬਿਲਕੁਲ ਸਹੀ ਕਹਿ ਰਹੇ ਹੋ।
ਉਹ ਸਾਰੇ ਓਫਨਨ ਲੈਣੇ ਚਾਹੀਦੇ ਆ।
ਬਿਲਕੁਲ ਬਿਲਕੁਲ
ਕਿਉਂਕਿ ਆਪਾਂ ਮਤਲਬ ਕੱਪੜੇ ਲੈ ਰਹੇ ਹਾਂ ਆਪਾਂ ਤਾਂ ਇਵੇਂ ਤਾਂ ਹੈ ਨੇ ਕੀ ਇੱਕ ਦੋ ਮਹੀਨੇ ਚਲਾਣੇ ਆ, ਦੋ ਮਹੀਨੇ, ਤਿੰਨ ਮਹੀਨੇ ਚਲਾਣੇ ਆ ਆਪਾਂ ਪੂਰੇ ਪੰਜ ਛ ਸਾਲ ਕੱਢਣੇ ਐ।
ਸਹੀ ਗੱਲ ਏ ਔਫਲਾਈਨ ਕੁਆਲਿਟੀ ਕਈ ਵਾਰ ਅੱਛੀ ਮਿਲ ਜਾਂਦੀ ਹੈ ਪਰ ਔਨਲਾਈਨ ਵੀ ਠੀਕ ਹੀ ਮਿਲ ਜਾਂਦੇ ਨੇ ਮੈਨੇ ਔਨਲਾਈ
ਨਹੀਂ ਉਹ ਚਲਦੇ ਨੀ ਜੀ ਇੰਨੇ ਇੰਨੇ ਇੰਨੇ ਚੱਲਦੇ ਨੀ ਜੀ ਮੈਂ ਪਿਛਲੀ ਵਾਰ ਨਾ ਸਰਦੀ ਚੇ ਮੈਂ ਮੇਰੇ ਵੱਲ ਮੇਰੇ ਵਾਸਤੇ ਮੈਂ ਕੋਟ ਕੋਟ ਮੰਗਵਾਇਆ ਸੀਗਾ ਠੀਕ ਹੈ ਉਹ ਸੇਮ ਕੋਟ ਘਟ ਆ ਗਿਆ ਮਗਰ ਉਹਦੀ ਕੁਆਲਿਟੀ ਇੰਨੀ ਘਟੀਆ ਸੀਗੀ ਮਤਲਬ ਜਿਨਾ ਪਤਲਾ ਸੀਗਾ। ਬਾਰੀਕ ਜਾ ਠੀਕ ਹੈ ਮੈਂ ਸਰਦੀ ਚ ਪਾ ਲਿਆ ਤੇ ਮੈਨੂੰ ਸਰਦੀਓ ਜ਼ਿਆਦਾ ਲੱਗੇ
ਹਾਂ ਉਹ ਤਾਂ ਹੈ ਹੀ ਕੱਪੜਾ ਦੂਸਰਾ ਹੁੰਦਾ ਨਾ ਕਈ ਵਾਰ ਪੋਲੀ ਕੁਛ ਪੋਲੀਕੋਟਨ ਦਾ ਕੱੜਾ ਹੁੰਦਾ ਮੇਰੇ ਨਾਲ ਵੀ ਐਸੇ ਹੀ ਹੋਇਆ ਮੈਂ ਨਾ ਜੀਨਸ ਮੰਗਾਈ ਸੀ ਇੱਕ ਸਸਤੀ ਸੀ ਤਿੰਨ ਸੌ ਰੁਪਏ ਜੀਨਸ ਸੀ ਮੈਨੂੰ ਮੰਗਾਲੀ ਸਸਤੀ ਮਿਲਦੀ ਹੈ ਮੈਨੂੰ ਮੰਗਾਲੀ ਲੇਕਿਨਾ ਉਹਦਾ ਹੁਣ ਮੈਨੇ ਦੋ ਸਾਲ ਪਹਿਲਾਂ ਮੰਗਾਈ ਸੀ ਐਸੇ ਨੀ ਕਹਿ ਰੀ ਖ਼ਰਾਬ ਆਉਂਦਾ ਪਰ ਤੇਵਰ ਖ਼ਰਾਬ ਹੋ ਜਾਂਦਾ ਹੈ ਕੱਪੜਾ ਨਾ ਮੈਨੇ ਪਾਈ ਵੀ ਬਹੁਤ ਉਹਨੂੰ ਬਲੈਕ ਕਲਰ ਡਾਰਕ
ਐਸ ਕਰਕੇ ਤਾਂ ਨਾ ਐਸ ਕਰਕੇ ਨਾ ਮੈਂ ਹਾਂਜੀ ਹਾਂਜੀ ਮੈਂ ਤਾਂ ਆਪ ਇਸ ਕਰਕੇ ਨਾ ਫਿਰ ਉਹ ਕੋਟ ਨਾ ਰੱਖਤਾ ਅੰਦਰ ਬਾਤ ਚੀਨਾ ਮੈਂ ਆਪ ਬਾਜ਼ਾਰ ਜਾ ਕੇ ਆਪ ਔਫਲ ਜਾ ਕੇ ਦੁਕਾਨ ਤੇ ਕੋਟ ਵਧੀਆ ਤਰ੍ਹਾਂ ਵੇਖ ਕੇ ਪਾ ਕੇ ਕੁਆਲਿਟੀ ਚੈੱਕ ਕਰਕੇ ਲੈ ਕੇ ਆਇਆ ਸੀ ਫਿਰ ਮੈਂ।
ਉਹੀ ਤਾਂ ਗੱਲ ਹੈ ਨਾ ਹੁਣ ਅਸੀਂ ਲੋਕ ਹੀਰੋ ਹੀਰੋਇਨ ਤੇ ਹੈ ਨੀ ਜੋੇ ਅਸੀਂ ਗਰਮੀਆਂ ਚ ਕੋਟ ਪਾ ਘੁੰਮਾਂ ਸਡਾ ਕੋ ਜਾਗ ਨੀ ਮਨਾਇ ਹੈਗਾ।
ਹਾਂਜੀ ਉਹੀ ਗੱਲ ਹੈ ਜੀ ਮਗਰ ਆਪਾਂ ਮਤਲਬ ਹੁਣ ਠੰਡ ਹੁਣ ਠੰਡ ਪੇਰੀ ਤਾਂ ਪਤਾ ਮਤਲਬ
ਉਹ ਤਾਂ ਹੈ ਹੀ ਮਤਲਬ ਉਹੀ ਤਾਂ ਕਹਿ ਰਹੇ ਆ ਨਾ ਕਿ ਮਤਲਬ ਠੰਡ ਸਾਨੂੰ ਮੋਟਾ ਕੱਪੜਾ ਚਾਹੀਦਾ ਅ ਕੱਪੜਾ ਪਤਲਾ ਏ ਤੇ ਅਸੀਂ ਗਰਮੀਆਂ ਚਚ ਨਹੀਂ ਪਾ ਘੁੰਮ ਸਕਦੇ ਉਹਨੂੰ।
ਸਹੀ ਗੱਲ ਹੈ ਜੀ ਮੈਂ ਜਿਹੜਾ ਕੋਟ ਮੈਂ ਔਨਲਾਈਨ ਮੰਗਾਯਾ ਸੀਗਾ ਨਾ ਉਹ ਉਹ ਡਿਜਾਇਨ ਸੋਹਣਾ ਸੀਗਾ ਬਹੁਤ ਸੋਹਣਾ ਸੀਗਾ ਪਾਇਆ ਇਹਨਾ ਵਧੀਆ ਲੱਗ ਰਿਹਾ ਸੀਗਾ ਮਗਰ ਉਹ ਮਤਬ
ਪਤਲਾ ਸੀ ਤੇ ਕੀ ਫਾਇਦਾ ਫਿਰ ਹਨਾਂ ਉਹੀ ਤੇ ਪਤਲਾ ਤੇ ਕੀ ਫਾਇਦਾ ਫਿਰ ਪਾ ਕੇ ਫੈਸ਼ਨ ਵਾਸਤੇ ਤਾਂ ਫਿਲਹਾਲ ਪਹਿਲੇ ਸ਼ਰੀਰ ਨੂੰ ਕਵਰ ਕਰ ਲੋ ਜ਼ਿਆਦਾ ਬੈਟਰ ਐ
ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਤੁਹਾਡੀ ਗੱਲ ਜੀ।
ਜੀ ਜੀ ਚਲੋ ਠੀਕ ਹੈ